ਹੈਲੋ
ਸਤਿ ਸ਼੍ਰੀ ਅਕਾਲ, ਭੈਣ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਕਿਸ ਤਰਾਂ ਹੋ
ਹਾਂਜੀ ਵਧੀਆ ਜੀ, ਤੁਸੀਂ ਦੱਸੋ
ਬਸ ਠੀਕ ਹੈ, ਹਾਂਜੀ ਹਾਂਜੀ ਹੂ ਹੂ ਬਸ ਕੁਛ ਨਹੀਂ ਬਸ, ਠੀਕ ਹੈ ਸਭ ਕੁਛ, ਨਾਸ਼ਤਾ ਬਣਾਇਆ ਉ ਹਟੀ ਆਂ ਨਾਸ਼
ਅੱਛਾ ਜੀ, ਹੋਰ
ਬਸ ਸਭ ਠੀਕ ਏ ਹੈਲੋ
ਹਾਂਜੀ ਬੋਲੋ
ਹਾਂਜੀ ਹੋਰ, ਤੁ ਦਸ ਕੀ ਪੜ੍ਹਾਇਆ ਅੱਜ
ਬਸ, ਮੈਂ ਤਾਂ ਉੱਥੇ ਗੁਰਦੁਆਰੇ ਮੱਥਾ ਟੇਕਣ ਗਈ ਸੀ
ਹਾਂਜੀ
ਅੱਜ ਛੇਵੇਂ, ਆਪਣੇ ਪੰਜਾਬੀਆਂ ਦੇ ਗੁਰੂ ਹੈਗੇ, ਛੇਵੇਂ ਗੁਰੂ ਸ਼੍ਰੀ ਗੁਰੂ ਹਰ ਗੁਰੂ ਗੋਬਿੰਦ ਸਾਹਿਬ ਸਿੰਘ ਜੀ ਉਹਨਾਂ ਦਾ ਦਿਹਾੜਾ ਹੈਗਾ ਨਾ ਪ੍ਰਕਾਸ਼ ਪੁਰਬ ਐ, ਉੱਥੇ ਹੀ ਫ ਹਾਂਜੀ, ਫੇਰ ਉੱਥੇ ਹੀ ਬੱਚਿਆਂ ਨੂੰ ਲੈ ਕੇ ਮੱਥਾ ਟਿਕਾਉਣ ਅਰਦਾਸ ਕਰਾਉਣ ਗਈ ਸੀ। ਫ ਅਹ, ਉੱਥੇ ਹੀ ਮਤਲਬ, ਜਿੱਥੇ ਪ੍ਰਸ਼ਾਦਾ ਛਕਿਆ
ਹੂ ਹੂ
ਹਾਂਜੀ
ਇਸ ਨੂੰ, ਗੁਰਪੁਰਬ ਕਹਿੰਦੇ ਨਾ ਹਾਂ ਹਾਂ ਪ੍ਰਕਾਸ਼ ਪੁਰਬ ਬਰਾਬਰ ਹੂ ਹੋਰ
ਤੇ ਕੋਕੀ ਦੇ ਪ੍ਰਸ਼ਾਦਾ ਹੈਗੇ ਸੀ, ਰੋਟੀ ਉੱਥੇ
ਹੂ ਹੂ ਹੂ ਹੂ
ਲੰਗਰ ਵਧੀਆ ਸੀ ਉੱਥੇ
ਅੱਛਾ ਅੱਛਾ ਅੱਛਾ
ਹਾਂਜੀ
ਹੋਰ, ਸਭ ਠੀਕ, ਬਸ ਠੀਕ ਠੀਕ ਠੀਕ, ਹੋਰ ਸਕੂਲਾਂ ਚ, ਹਾਂ
ਹਾਂਜੀ ਬੋਲੋ
ਹਾਂਜੀ
ਮੈਂ ਘਰੇ ਆਈ ਬਸ ਬੈਠੀ ਆ ਮੋਬਾਇਲ ਟੀ ਵੀ ਦੇਖਦੇ।
ਹਾਂਜੀ-ਹਾਂਜੀ-ਹਾਂਜੀ।
ਟਾਈਮ ਪਾਸ ਵੀ ਹੋਈ ਨੀ ਜਾਂਦਾ ਘਰੇ ਘਰੇ ਵੀ ਕਿੱਥੇ ਫਿਰ ਬੈਠੇ ਜਾਂਦਾ ਫੇਰ ਉਹ ਚੀਜ਼ਾਂ ਦੇਖੋ, ਟੀ ਵੀ ਦੇਖੋ
ਹਾਂ-ਹਾਂ-ਹਾਂ। ਪਰ ਟੀ ਵੀ ਦੇਖਣ ਨਾਲ ਵੀ ਨੌਲੇਜ ਅੱਛਾ ਰਹਿੰਦਾ ਹੈ ਨਾ। ਮੋਬਾਇਲ, ਟੀ ਵੀ ਦੇਖਣ ਨਾਲ ਹੀ ਨੌਲੇਜ ਅੱਛਾ ਰਹਿੰਦਾ।
ਕੁਛ ਸਾਹਮਣੇ ਆ ਜਾਂਦਾ ਤੇ ਨਿਊਜ਼ ਦਿਖਾਦੇ ਨੇ ਕਿ ਇਹ ਹੋ ਰਿਹਾ, ਉਹ ਹੋ ਰਿਹਾ ਹੁਣ। ਯੂਰੋਪ ਗਰਮੀ ਕਿੰਨਾ ਹੋ ਰਿਹਾ ਉੱਥੇ।
ਹੂੰ-ਹੰ-ਹੂੰ-ਹੂੰ।
ਤੇ ਕਦੇ ਗਰਮੀ ਨੀ ਪੈਣ ਵਾਲੀ ਇੰਨੀ ਗਰਮੀ ਪੈ ਰਹੀ ਉੱਥੇ ਵੀ, ਓਧਰ ਦੇ ਲੋਕਾਂ ਥ੍ਰਰੀ ਥਰਟੀ ਫਾਈਵ ਜੋ ਡਿਗਰੀ ਹੈਗੀ ਐਂ, ਉਹ ਵੀ ਉਹਨੂੰ ਬਹੁਤ ਜ਼ਿਆਦਾ ਲੱਗ ਰਿਹਾ ਐ।
ਅੱਛਾ-ਅੱਛਾ-ਅੱਛ-ਅੱਛਾ।
ਹੂੰ-ਹੂੰ।
ਹਮ-ਹਮ-ਹਮ-ਹਮ ਮੌਸਮ ਹੂੰ, ਮੌਸਮ ਬਹੁਤ ਖ਼ਰਾਬ ਹੋ ਗਿਆ ਐ।
ਹਾਂਜੀ, ਇੱਕ ਕੁੜੀ ਗਈ ਸੀ ਇੱਧਰੋਂ, ਇੰਡੀਆ ਵਿੱਚੋਂ ਮਤਲਬ ਯੂ ਕੇ ਬਿ ਹਰ ਪਾਸੇ ਜੋ ਟੈਂਪਰੇਚਰ ਜ਼ਿਆਦਾ ਹੁੰਦਾ ਨਾ, ਫੋਰਟੀ ਪਲੱਸ ਹੁੰ ਫੋਰਟੀ ਟੂ-ਫੋਰਟੀ ਫਾਈਵ ਏਦਾਂ ਹੁੰਦਾ, ਉਹ ਕੁੜੀ ਕਹਿੰਦੀ ਆ। ਉੱਥੇ ਇੰਨਾ ਸਾਨੂੰ ਆਦਤ ਹੈਗੀ ਇੰਨੀ ਗਰਮੀ ਦੀ ਪਰ ਬੋਲਦੇ ਉੱਥੇ ਜਰਮਨੀ ਗਏ। ਉੱਥੇ ਥਿਰਟੀ ਥਰੀ ਡਿਗਰੀ ਬੋਲਦੇ ਅਸੀਂ ਸਾਨੂੰ ਸਹਿਣ ਵੀ ਹੋ ਰਹੀ ਥਰਟੀ ਥਰੀ ਪਤਾ ਨੀ ਇਧਰਲਾ ਮੌਸਮ ਕਿੱਦਾਂ ਦਾ ਹੈਗਾ? ਜਦੋਂ ਅਸੀਂ ਚਾਲੀ ਡਿਰ ਟੈਂਪਰੇਚਰ ਸਹਿਣ ਕਰ ਸਕਦੇ ਹਾਂ ਉੱਥੇ ਪਰ ਕਈ ਆ ਕੇ ਬੋਲਦੇ ਬਿਲਕੁਲ ਵੀ ਸਹਿਣ ਨੀ ਹੋ ਰਹੀ ਥਰਟੀ ਥ੍ਰੀ ਡਿਗਰੀ।
ਹੂੰ ਹੂੰ ਹੂੰ ਹੂੰ ਹੂੰ।
ਮਤਲਬ ਅੱਜ ਲਗ ਰਿਹਾ।
ਅੱਛਾ-ਅੱਛਾ, ਨੀ ਪਰ ਟੈਂਪਰੇਚਰ ਸੱਚੀ ਮੁਚੀ ਬਹੁਤ ਜ਼ਿਆਦਾ ਵਧੀਆ ਗਰਮੀ ਬਹੁਤ ਪੈਂਦੀ ਪਈ ਏ, ਗਰਮੀ ਨੇ ਸੱਚੀ ਬਹੁਤ ਬਹੁਤ ਹਾਲ ਕਰ ਦਿੱਤੇ।
ਹਮ, ਮੀਂਹ ਨੀ ਪੈ ਰਿਹਾ, ਮੀਂਹ ਗਰਮੀ ਦੇ
ਹਾਂ, ਮੀਂਹ ਘੱਟ ਨਾ ਇਸ ਵਾਰ ਕਹਿੰਦੇ।
ਹੂੰ।
ਹਾਂ, ਮੀਂਹ ਬਹੁਤ ਘੱਟਣ ਪੈ ਹਾਂ, ਸਿਕਸਟੀ ਪੁਆਇੰਟ ਮਤਲਬ ਛੇ ਪੁਆਇੰਟ ਹੀ ਮੀਂਹ ਪੈਣੇ ਵਾਲਾ ਇਸ ਸਾਲ।
ਅੱਛਾ, ਬਹੁਤ ਦਿੱਕਤ ਹੋਜੂਗੀ ਫਿਰ ਤਾਂ ਅਗਲੇ ਸਾਲ ਪਾਣੀ ਦੀ ਫਿਰ ਤਾਂ
ਹਾਂ ਫਿਰ ਖੇਤੀ ਖੇਤੀ ਨੂੰ ਕਿੰਤਨਾ ਪ੍ਰੋਬਲਮ ਉਸਦੇ ਦੇ ਨਾਲ
ਖੇਤੀ ਤਾਂ ਚਲੋ ਪ੍ਰੋਬਲਮ ਹੈਗੀ, ਅਗਰ ਅਗਲੇ ਸਾਲ ਵੀ ਅਗਰ ਪਾਣੀ ਨਹੀਂ ਆਇਆ ਓ ਔਖਾ ਹੋ ਗਿਆ ਫਿਰ ਪਾਣੀ ਮਤਲਬ ਮੀਂਹ ਨੀ ਆਇਆ, ਤੇ ਕਿੰਨਾ ਪ੍ਰੋਬ ਪ੍ਰੋਮ ਹੋਜੂਗਾ ਫਿਰ ਤਾਂ
ਹਾਂਜੀ-ਹਾਂਜੀ-ਹਾਂਜੀ, ਮੀਂਹ ਪਾਣੀ ਹਾਂ ਮੀਹ ਤਾਂ ਬਹੁਤ ਜ਼ਰੂਰੀ ਲੋੜ ਹਨ, ਪਾਣੀ ਦੀ ਲੋੜੇ ਏ, ਸਭ ਲੋੜ ਏ।
ਸਹੀ ਗੱਲ ਏ।
ਹਾਂਜੀ।
ਫਿਰ ਉਹੀ ਦਿੱਕਤ ਆ ਜਾਣੀ ਏ, ਸਾਰੀ ਚੀਜ਼ਾਂ ਮਹਿੰਗੀ ਹੋ ਜਾਣੀ ਏ, ਜਿੱਦਾਂ ਹੁਣ ਜਿੰਨਾ ਕ ਖੇਤ ਕੀ ਖੇਤੀ ਕੀਤੀ ਹੋਈ ਏ, ਜਿੰਨਾ ਦਾ ਸਟੋਕ ਹੈਗਾ। ਉਹ ਸਾਰੇ ਡਬਲ ਟਿੱਪਲ ਰੇਟ ਹੋ ਜਾਣੇ ਫੇਰ ਤਾਂ
ਹਾਂਜੀ-ਹਾਂਜੀ-ਹਾਂਜੀ ਕਿਉਂਕਿ ਗਰਮੀ ਇਤਨੀ ਪੈਂਦੀ ਪਈ, ਪਾਣੀ ਪੀ ਨੀ ਗਾ ਬਿਲਕੁਲ ਮਤਲਬ ਸੱਤਰ ਪਾਣੀ ਦੀ ਤੰਸ਼ਾਹੀ ਹੈ ਇ‌ ਐ ਬਹੁਤ ਜ਼ਿਆਦਾ ਬਹੁਤ ਜਣੇ ਬਹੁਤ ਜਗ ਜਦੋਂ ਬਹੁਤ ਦੂਰੋਂ-ਦੂਰੋਂ ਲੋਕ ਪਾਣੀ ਚੁੱਕ ਕੇ ਲਿਆਂਦੇ ਪਏ ਨੇ, ਮਹਾਰਾਸ਼ਟਰ ਵਿੱਚ ਤਾਂ ਬਹੁਤ ਬੁਰੇ ਹਾਲ ਹਨ।
ਹਾਂਜੀ ਮੈਂ ਸੁਣਿਆ ਇੱਕ ਮਹਾਰਾਸ਼ਟਰ ਪਾਸੇ ਇੱਕ ਸੰਗਮ ਨੇਰ ਕਰਕੇ ਹੈਗਾ।
ਹਾਂਜੀ
ਇਹ ਤਾਂ ਪਤਾ ਨੀ ਕਿਹੜਾ ਛੋਟਾ ਜਿਹਾ ਪਿੰਡ ਹੈ ਉਥੇ ਮਤਲਬ ਅਸੀਂ ਬਹੁਤ ਸਾਲ ਪਹਿਲੇ ਬਹੁਤ ਮਤਲਬ ਵਿਆਹ ਤੋਂ ਪਹਿਲੇ ਦੀ ਗੱਲ ਹੈ ਜਦੋਂ ਉਥੇ ਅਸੀਂ ਗਏ ਸੀ।
ਹਾਂ-ਹਾਂ-ਹਾਂ
ਸਹੀ ਗੱਲ ਉੱਥੇ ਬੋਲਦੇ ਪਾਣੀ ਉਸ ਟਾਈਮ ਤਾਂ ਬਿਲਕੁਲ ਵੀ ਲੋਕ ਉੱਥੇ ਪਾਣੀ ਨਾ ਪੰਦਰਾਂ -ਪੰਦਰਾਂ ਦਿਨ ਵੀਹ- ਵੀਹ ਦਿਨ ਦਾ ਪਾਣੀ ਸਟੋਕ ਕਰਕੇ ਪੀਂਦੇ ਨੇ।
ਹਾਂਜੀ- ਹਾਂਜੀ -ਹਾਂਜੀ ਬਹੁਤ ਸਾਰੇ ਜਗ੍ਹਾ ਇਸ ਤਰ੍ਹਾਂ
ਹਾਂਜੀ ਨਹੀਂ ਮੈਂ ਫਸਟ ਟਾਈਮ ਹਾਂ ਮੈਂ ਫਸਟ ਟਾਈਮ ਉੱਥੇ ਗਈ ਸੀ। ਨਾ ਸਾਡੇ ਕੋਈ ਮਤਲਬ ਜਾਣ ਪਹਿਚਾਣ ਦੇ ਸੀ ਉਹਨਾਂ ਦੇ ਘਰੇ ਗਏ ਸੀ ਮੈ ਪੂਰਾ ਪੇਂਡੂ ਟਾਈਪ ਘਰ ਸੀ ਉਹਨਾਂ ਦਾ ਗਰੀਬ ਉਹ ਫਿਰ ਜਦੋਂ ਗਏ ਅਸੀਂ ਪਹਿਲੀ ਵਾਰ ਉੱਥੇ ਫਿਰ ਜਦੋਂ ਪਾਣੀ ਲੱਗੇ ਨਾ ਸਾਨੂੰ
ਹਾਂ- ਹਾਂ
ਜਦੋਂ ਨਹੀਂ ਗ੍ਰੀਨ- ਗ੍ਰੀਨ
ਹਾਂਜੀ- ਹਾਂਜੀ- ਹਾਂਜੀ ਹਾਂ ਕਾਈ ਪਾਈ ਜੀ।
ਹਾਂਜੀ- ਹਾਂਜੀ ਉਹ ਉਹਦੇ ਵਿੱਚ ਅਹ ਦਿਖ ਰਿਹਾ ਸੀ। ਵੀ ਪਾਣੀ ਨਾ ਬੰਦਾ ਬੋਲਦੇ ਨਹੀਂ ਅਸੀਂ ਪੰਦਰਾਂ ਦਿਨ ਹੋ ਗਿਆ ਪਾਣੀ ਭਰ ਕੇ ਰੱਖਿਆ ਸਾਡੇ ਇੱਥੇ ਪੰਦਰਾਂ ਦਿਨ 'ਚ ਇੱਕ ਵਾਰੀ ਪਾਣੀ ਆਂਦਾ।
ਹਾਂਜੀ- ਹਾਂਜੀ- ਹਾਂਜੀ -ਹਾਂਜੀ ਬਹੁਤ ਦਿਨ ਬਹੁਤ- ਬਹੁਤ ਹਾਂ। ਹਾਂ ਮਹਾਰਾਸ਼ਟਰ 'ਚ ਬਹੁੱਤ ਸਾਰੀ ਜਗਾ ਇਸ ਤਰ੍ਹਾਂ ਵਾ ਪਾਣੀ ਪੰਦਰਾਂ ਦਿਨਾਂ ਬਾਅਦ ਜਾਂ ਫਿਰ ਕਿਸਨੂੰ ਬਹੁਤ ਦੋ ਤਿੰਨ ਕਿਲੋਮੀਟਰ ਜਾ ਕੇ ਖੂਹ ਤੋਂ ਪਾਣੀ ਲਿਆਣਾ ਪੈਂਦਾ। ਬਹੁਤ ਹਾਂਜੀ ਬਹੁਤ ਸਾਰੀ ਜਗ੍ਹਾ ਮਹਾਰਾਸ਼ਟਰ ਵਿੱਚ ਫੇਮਸ- ਫੇਮਸ ਤੋਂ ਬਹੁਤ ਸਾਰੀ ਜਗਾਂ ਵਾ। ਹੂੰ ਮਤਲੱਬ ਜਿੱਧਰ ਪਾਣੀ ਦੀ ਬਹੁਤ ਜ਼ਿਆਦਾ ਤੰਗ ਸਹੀ ਹੇ ਹੂੰ। ਹੂੰ ਥੋੜਾ ਬਹੁਤ ਮੀਂਹ ਹੁੰਦਾ ਪਿਆ ਕੱਲ੍ਹ ਅਸੀ ਗੱਡੀ 'ਚ ਆਏ ਹਾਂ ਨਾ ਜਾਲਨਾ ਤੱਕ ਅੱਛਾ ਮੀਂਹ ਆਇਆ। ਜਾਲਨਾ ਸੀ ਬਾਅਦ ਫਿਰ ਇੱਧਰ ਮੀਂਹ ਨਹੀਂ ਹੇਗਾ ਬਿਲਕੁੱਲ ਔਰੰਗਾਬਾਦ ਸਾਈਡ ਇਸ ਸਾਈਡ ਬਿਲਕੁਲ ਮੀਂਹ ਨਾ ਆਦੀ ਵਸਤੂ ਹੀ ਨੀ ਹੇਗਾ ਮਤਲੱਬ ਇਹ ਸੁੱਕ ਗਈ ਹੈ ਧਰਤੀ ਬਹੁਤ ਜ਼ਿਆਦਾ
ਹੂੰ ਉਹ ਆਲੀ ਨੂੰ ਨੂੰ ਆ ਗਿਆ ਹਨਾ ਜਦੋਂ ਪਹਿਲੇ ਬੋਲਦੇ ਬਹੁਤ ਸਾਲ ਪਹਿਲੇ ਆਇਆ ਸੀ। ਉਸ ਟਾਈਮ ਭੁੱਖਮਾਰੀ ਹੋ ਗਈ ਸੀ ਮਤਲਬ ਨੀ ਕਿ ਕਿੰਨੇ ਤਾਂ ਮੈਨੇ
ਹਾਂਜੀ ਦੋ ਹਜ਼ਾਰ ਸੋਲਾਂ 'ਚ ਆਇ ਪੰਦਰਾਂ 'ਚ ਆਇਆ ਮੇਰੇ ਖਿਆਲ ਨਾਲ ਪੰਦਰਾਂ 'ਚ
ਆਹ ਅੱਛਾ
ਹਾਂ ਦੋ ਹਜ਼ਾਰ ਪੰਦਰਾਂ ਉਸ ਦਿਨ ਹੀ ਨਿਊਜ਼ ਦਿਖਾਂਦੇ ਪਏ ਦੋ ਹਜ਼ਾਰ ਪੰਦਰਾਂ 'ਚ ਹੋਇਆ ਹੈ। ਪੰਦਰਾਂ ਕੇ ਸੋਲਾਂ ਇਸ ਤਰਾਂ ਹਾਂ- ਹਾਂ- ਹਾਂ। ਉਹ ਔਖਾ ਹੋਈ ਦਾ ਨਾ। ਪਾਣੀ ਬਗੈਰ ਬਹੁਤ ਔਖਾ ਹੋਈ ਦਾ ਪਾਣੀ ਅਗਰ ਨਹੀਂ ਹੋ ਸਕੇ ਤਾਂ ਕੁੱਝ ਵੀ ਨਹੀਂ ਗਾ ਨਾ। ਖੇਤੀ ਦਾ ਤਾਂ ਸਭ ਤੋਂ ਜ਼ਿਆਦਾ ਪਾਣੀ ਜਦੋਂ ਲੋੜ ਹੀ ਖੇਤੀ ਨੂੰ ਹੁਣ ਪਾਣੀ ਤਾਂ ਜਿਦਾ ਘੱਟ ਉਸਦੀ ਉਹ ਚੀਜ਼ਾਂ ਉੱਧਰ ਦੀ ਚੀਜ਼ਾਂ ਦਾ ਡਬਲ ਰੇਟ ਹੋ ਜਾਂਦਾ ਨਾ ਸਾਰੀ ਚੀਜ਼ਾਂ ਦਾ
ਹਾਂਜੀ ਸਹੀ ਗੱਲ ਏ।
ਹੂੰ ਡਬੱਲ ਰੇਟ ਕਰ ਛੋੜ ਦੇਣ ਸਾਰੀ ਚੀਜ਼ਾਂ ਦਾ ਹੁਣ ਇਧਰ ਕਿਸ ਤਰਾ ਪਿਆ ਹਾਂ- ਹਾਂ ਬੋਲੀ
ਕੱਲ -ਕੱਲ ਹੀ ਮੈਂ ਨਿਊਜ਼ 'ਚ ਦੇਖਿਆ ਕਿ ਮੋਬਾਇਲ 'ਚ ਪਤਾ ਨੀ ਦੇਖਿਆ ਮੈਨੇ ਮੈਨੂੰ ਥੋੜਾ ਸ਼ੋ ਹੋਇਆ ਸੀ। ਜਿੱਦਾਂ ਸਾਡੇ ਮਹਾਰਾਸ਼ਟਰ ਪਾਸੇ ਕਲੋਨਾ ਵਾਲਾ ਖੰਡਾ ਵਾਲਾ ਹੈਗਾ। ਉਥੇ ਡੈਮ ਹੈਗਾ ਵੱਡਾ ਬੁ
ਬ ਹੈਵ
ਉਥੇ ਵੀ ਇੰਨਾ ਜਦੋਂ ਹੁਣ ਆਹ ਟਾਈਮ 'ਚ ਪੂਰਾ ਫਲੋ ਹੁੰਦਾ। ਝਰਨਾ, ਬੂਸ਼ਿਟ, ਪਰ ਉਹ ਪਾਨੀ ਨੀ ਇੱਕ ਹੋਇਆ, ਉਥੇ।
ਹੂੰ, ਹੂੰ, ਹਾਂਜੀ-ਹਾਂਜੀ। ਪਾਣੀ ਨਹੀਂ ਗਾ ਬਿਲਕੁੱਲ, ਬਾਰਿਸ਼ ਨਹੀਂ ਗਾ ਨਾ, ਬਿਲਕੁੱਲ।
ਹਾਂਜੀ।
ਹੂੰ, ਹੂੰ, ਹੂੰ
ਨਹੀਂ-ਨਹੀਂ
ਮੀਂਹ ਨਹੀਂ, ਬਿਲਕੁੱਲ ਵੀ।
ਹਾਂ, ਪਾਣੀ ਦਾ ਸਟੌਕ ਨਹੀਂ ਹੋਇਆ
ਈਧਰ, ਹਾਂਜੀ-ਹਾਂਜੀ, ਇੱਧਰ ਤਾਂ ਭੰਡਾਰਧਾਰਾ ਕਰਕੇ ਇੱਕ ਜਗ੍ਹਾ ਵੇ, ਮਹਾਰਾਸ਼ਟਰ'ਚ ਵਿੱਚ ਉਹ ਵੀ ਬਹੁੱਤ ਅੱਛੀ ਏ, ਫਿਰਨੇ ਘੁੰਮਣੇ, ਘੁੰਮਣੇ ਫਿਰਨੇ ਉਹ ਵੀ ਫੁੱਲ ਹੁੰਦਾ ਹੈ, ਇਸ ਅਗਲੇ ਮਹੀਨੇ ਤੱਕ ਉਹ ਵੀ ਫੁੱਲ ਹੋਈ ਸੀ। ਮਤਲਬ ਹੁੰਦਾ, ਪਰ ਇਸ ਵਾਰ ਕਹਿੰਦੇ ਨੇ ਪਾਣੀ ਹੀ ਨੀਂਗਾ ਉਸ ਵਿੱਚ, ਕਿਉਂਕਿ ਸਾਰੇ ਸ਼ਹਿਰਾਂ ਨੂੰ ਤਾਈ ਪ੍ਰੌਬਲਮ ਆਂਦਾ ਪਿਆ, ਕਿਉਂਕਿ ਪਾਣੀ ਹੀ ਨੀਂਗਾ।
ਸਹੀ ਗੱਲ ਐ।
ਜਿਨਾਂ ਨੂੰ ਰੋਜ਼ ਪਾਣੀ ਹੋਣਾ ਜੈਸੇ, ਅਸਾਂਦੇ ਘਰਾਂ ਦੇ ਵਿੱਚ ਰੋਜ਼ ਪਾਣੀ ਆਂਦੈ, ਪਰ ਹੁਣ ਮਹੀਨੇ, ਦੋ ਮਹੀਨੇ ਸੀ ਇੱਕ-ਦਿਨ ਆ, ਦੋ-ਦਿਨ ਆ ਮ੍ਹਨਜੇ ਇੱਕ ਦਿਨ ਆਂਦਾ, ਦੋ ਦਿਨ ਨੀ ਨਹੀਂਂ ਆਂਦਾ, ਇੱਕ ਦਿਨ ਆਂਦਾ, ਦੋ ਦਿਨ ਨਹੀਂ ਆਂਦਾ, ਮਤਲਬ ਅਸਲ'ਚ ਅਸਾਂਨੂੰ ਅੱਜ ਕਿਤਨੇ ਸਾਲ ਹੋ ਗਏ ਮੇਰੇ ਵਿਆਹ ਨੂੰ, ਉਣੱਤੀ ਸਾਲ ਹੋ ਗਏ। ਉਨੱਤੀ ਸਾਲ'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ, ਜਦ ਦੋ ਦਿਨ ਬਾਅਦ ਪਾਣੀ ਆਇਆ।
ਹੂੰ,
ਨਹੀਂ ਤਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ, ਕਿ ਦੋ-ਦਿਨ ਪਾਣੀ ਨਾ ਹੋਵੇ, ਯਾ ਕੁੱਝ ਹੋਵੇ ਪ੍ਰੌਬਲਮ ਇਸਰਾ ਪਾਣੀ ਦਾ ਪ੍ਰੋਬਲਮ ਹਾਇਆ ਹੀ ਨਹੀਂ ਬਿਲਕੁਲ, ਇਸ ਸਾਈਟ ਤੇ।
ਅੱਛਾ।
ਹੂੰ, ਪਰ ਹੁਣ ਉਣੱਤੀ ਸਾਲਾਂ ਬਾਅਦ ਓਹੀ ਪ੍ਰੌਬਲਮ। ਕਿ ਦੋ-ਦਿਨ ਪਾਣੀ ਨੀਂਗਾ, ਇੱਕ ਦਿਨ ਪਾਣੀ ਨੀਂਗਾ, ਪਾਣੀ ਆਸੀ ਤੇ ਘੱਟ ਆਸੀ। ਤੁਸੀਂ ਜਬ ਥੋੜਾ ਜਿਹਾ ਸੰਭਾਲਕੇ ਵਾਪਰੋ, ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ। ਮਤਲਬ, ਪਾਣੀ ਨਾਲ ਬਹੁਤ ਜ਼ਿਆਦਾ ਪ੍ਰੌਬਲਮ ਆਂਦਾ ਪਿਆ।
ਹਾਂਜੀ-ਹਾਂਜੀ, ਉਹ ਪਹਿਲੇ ਜਦੋਂ ਲੋਕ ਸਮਝਾਂਦੇ ਨੇ ਪਾਣੀ ਦੀ ਬੱਚਤ ਕਰੋ, ਸੇਵਿੰਗ ਕਰੋ। ਉਹ ਮੰਨਦੇ ਨੀ, ਜਦੋਂ ਪਾਣੀ ਜਦੋਂ ਆਂਦਾ ਨੀ ਐ ਫਿਰ ਉਹਦੀ ਕਦਰ ਹੁੰਦੀ ਐ, ਪਾਣੀ ਨੀ ਆਰਾ ਆਪਾਂ ਨੇ ਜਦੋਂ ਪਾਣੀ ਵੀ ਅਗਰ ਲੱਗ ਗਿਆ ਜ਼ਿਆਦਾ ਫਿਰ, ਉਸ ਟਾਈਮ ਤੋਂ ਫਿਰ ਇਨਾ ਵਰਤਦੇ ਨੇ, ਇੰਨਾ ਵੇਸਟ ਕਰਦੇ ਨੇ।
ਹਾਂ, ਹਾਂ, ਹਾਂ, ਹਾਂ, ਹਾਂ, ਬਹੁਤ-ਬਹੁਤ। ਜ਼ਿਆਦਾਤਰ ਤਾਂ ਮਹਾਰਾਸ਼ਟਰੀ'ਚ ਇਸ, ਇਸ ਸਾਈਡ ਤੇ ਜ਼ਿਆਦਾਤਰ ਬੋਰਾਂ ਹੋਂਦੀਆਂ ਨੇ ਲੋਕਾਂ ਦੇ ਘਾਰਾਂ'ਚ। ਬੋਰ ਦਾ ਬਟਨ ਦਬਾਇਆ ਪਾਣੀ ਆਗਿਆ, ਖਾਰਾ ਪਾਣੀ ਬੇਸ਼ੱਕ ਜੋ ਵੀ ਕੁੱਝ ਹੈਵੇ, ਪਰ ਆਪਣਾ ਕੰਮ ਤਾਂ ਚੱਲ ਜਾਂਦਾ। ਪਰ ਉਹ ਵੀ ਇਤਨਾ ਵੇਸਟ ਕਰਦੇਨ, ਘਰ ਦੇ ਅੱਗੇ ਮਾਰ ਸਨ, ਦੀਵਾਰਾਂ ਤੇ ਮਾਰ ਸਣ।
ਹਾਂ, ਉਹ ਤੋ, ਹੁਣ ਵੀ ਉਹ ਵੀ ਨੀ ਆਣਾ, ਜਦੋਂ ਥਥ, ਧਰਤੀ ਥੱਲੇ ਈ ਪਾਣੀ ਇੰਨਾ ਸੁੱਕੀ ਜਾ ਰਿਹਾ, ਹਨਾ। ਫਿਰ ਉਹ ਜੇੜਾ ਬੋਰ ਲਾਇਆ ਹੋਇਆ, ਜਿੰਨਾ-ਜਿੰਨਾ ਮੀਟਰ ਲਾਂਦੇ ਨੇ ਉਹ ਤੋਂ ਔਰ ਥੱਲੇ ਚਲਾ ਗਿਆ ਪਾਣੀ, ਫਿਰ ਉਹੀ ਔਖਾ ਹੋ ਜਾਂਦਾ। ਪਾਣੀ ਚੜਦਾ ਨੀ ਫਿਰ ਮੋਟਰ ਤੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਆਹੀ ਦਿੱਕਤ ਹੋਣੀ ਜਦੋਂ ਖਤਮ ਹੋਜੂਗਾ, ਧਰਤੀ ਥੱਲੇ ਫਿਰ ਬਹੁਤ ਔ ਹੋ ਜਾਣਾ, ਕਿਉਂਕਿ ਦੇਖੋ ਸਾਰੇ ਪਾਸੇ ਪੱਕੇ-ਪੱਕੇ ਥਾ ਬੰਦੇ ਓ ਧਰ ਧਰਤੀ'ਚ ਜਾਣ ਵਾਲੀ ਜਗ੍ਹਾ, ਹੈਹੀ ਨੀ ਉੱਥੇ।
ਇਸਲੀਏ, ਇੱਕ ਤਾਂ ਘਾਰ ਵੀ ਬਹੁਤ ਬਣਦੇ ਪਏ ਨਾ, ਪੇੜ ਕੱਟੀ ਜਾ ਰਹੇ ਬਿਲਡੀੰਗਾਂ ਬਣੀ ਜਾਂਦੀ ਪੀਆਨ।
ਸਹੀ ਗੱਲ ਐ।
ਉਹ ਜ੍ਹਗਾ ਪੂਰੀ ਪਲੇਨ ਹੋਣੇ ਕਾਰਨ, ਪਾਣੀ ਜਾਣੇ ਦੀ ਜਗ੍ਹਾ ਹੀ ਨੀਂਗਾ, ਪੇੜ ਵੀ ਨੀਂਗਾ। ਜੋ ਥੋੜੀ ਜਿਹੀ ਗਰਮੀ ਘਟੇ, ਯਾ ਫਿਰ ਹਵਾ ਹੋਸੀ ਤਾਂ ਗਰਮੀ ਘੱ ਜੇ ਮੌਸਮ ਆਸੀ, ਬਾਦਲ ਦਾਸੀ ਪੇੜਾਂ ਨੂੰ ਦੇਖ ਕੇ ਪਰ ਇਸ ਤਰ੍ਹਾਂ, ਵੀ ਕੁਝ ਨਹੀਂ ਹੈ ਨਾ ਬਹੁਤ ਜ਼ਿਆਦਾ, ਪਾਣੀ ਦੀ ਬਹੁਤ ਜ਼ਿਆਦਾ ਤੰਗਸਾਈ, ਹੋਈ ਏ ਗਰਮੀ ਚ ਇਸ ਤ
ਸਹੀ, ਗੱਲ ਐ।
ਹੂੰ, ਮਹਾਰਾਸ਼ਟਰ ਪਾਸੇ ਤਾਂ ਬਹੁਤ ਜ਼ਿਆਦਾ ਅੜਚਣ ਚਾਲੂ ਤੁਹਾਨੂੰ ਮੈ ਕਿਹਾ ਨਈ, ਪਹਿਲਾ ਕੱਲ, ਆਈ ਸੀ। ਬੱਸ ਜੇ ਪਾਣੀ ਤੋਂ ਵਿਸ਼ੇ ਵੇ, ਪਾਣੀ ਛੋੜ ਦੇਦੇ ਗੰਦਾ ਵੇ। ਅੱਜ ਵੀ ਅੱਜ, ਪਾਣੀੇ ਇਤਨੇ ਕੀੜੇ ਆਏ, ਮੇ ਤਾਂ ਸਵੇਰੇ- ਸਵੇਰੇ ਇਤਨੀ ਹੀ ਪਰੇਸ਼ਾਨ ਹੋਈ ਹਾਂ। ਮੈਂ ਕਿਹਾ, ਇਤਣੇ ਕੀੜੇ ਦੇ ਲੋਕ ਕੀ ਕਰ ਸਨ, ਜਿਹੜੇ ਵੀ ਪੀ ਸਕਦੇ ਨੇ ਉਹ ਪੀ ਸਕਦੇ, ਜਿਹੜੇ ਨਹੀਂ ਪੀ ਸਕਦੇ, ਉਹ ਨਹੀਂ ਕਿ ਕਰ ਸਨ ਉਹਨਾਂ ਨੂੰ ਤਾਂ ਛਾਣ ਕੇ ਮਤਲਬ, ਕੱਪੜੇ ਨਾਲ ਛਾਣ ਕੇ ਹੀ ਪਾਣੀ ਉਸੇ ਵਿੱਚ ਫਟਕੜੀ, ਪਾ ਕੇ ਜਾਂ ਕੁਛ ਪਾ ਕੇ, ਹੀ ਪੀਣਾ ਪੈ ਸੀ ਪਾਣੀ।
ਸਹੀ ਗੱਲ ਐ।
ਪਾਣੀ ਨੂੰ, ਮੇਰਾ ਤਾਂ ਸੱਚੀ ਬਹੁਤ ਦਿਮਾਗ ਖਰਾਬ ਹੋਇਆ ਅੱਜ ਸਵੇਰੇ ਕਿਉਂਕਿ ਪਾਣੀ ਬਹੁਤ ਗੰਦਾ, ਆਇਆ ਅੱਜ ਸਵੇਰੇ ਬਹੁਤ, ਜ਼ਿਆਦਾ ਹ ਹਾਂ ਮੈਂ ਕਿਹਾ, ਇੱਕ ਤਾਂ ਦੋ ਦਿਨਾਂ ਬਾਅਦ ਪਾਣੀ ਆਉਂਦਾ, ਇੱਕ ਦਿਨ ਬਾਅਦ, ਪਾਣੀ ਆਉਂਦਾ ਉਸ ਵੀ ਇਸ ਤਰ੍ਹਾਂ ਪ੍ਰੋਬਲਮ ਹੈ, ਪਾਣੀ ਦਾ ਹਾਂਜੀ,
ਹੋਰ
ਬਸ ਠੀਕ ਹੈ ਸਭ ਕੁਛ, ਇਕੇ ਪਾਣੀ ਦਾ ਹੀ ਰਸਤਾ ਦੇਖੀ ਇ ਤਾਂ ਪਾਣੀ ਦਾ ਕੰਮ ਹੋਇਆ ਮੈ ਕਿਹਾ, ਚਲੋ ਰੋਟੀ ਪਾਣੀ ਬਣਾਾਈਏ?
ਹਾਂਜੀ- ਹਾਂਜੀ ਕੋਈ ਨੀ ਫਿਰ ਬਣਾ ਲਓ ਕਰਲਓ ਤੁਸੀਂ।
ਹਾਂਜੀ, ਹਾਂਜੀ, ਹਾਂਜੀ।
ਇੱਕ ਜੀ ਕਰਦਾ ਆ ਫਿਰ ਆਪਾਂ ਬਾਅਦ ਚ, ਕਾਲ ਠੀਕ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹ